ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਓ ਪੈਣ ਜੀ।
ਸਤਿ ਸ਼੍ਰੀ ਅਕਾਲ ਪੈਣ ਜੀ, ਹੋਰ ਕੀ ਹਾਲ ਜੇ?
ਵਧੀਆ ਜੀ ਠੀਕ- ਠਾਕ। ਮੈਂ ਕੇਹਾ ਸ਼ਾਇਦ ਵੀਰ ਜੀ ਨੇ ਚੱਕਣਾ ਫੋਨ, ਵੀਰ ਜੀ ਦਾ ਨੰਬਰ ਸੀ ਨਾ।
ਹਾਂ ਵੀਰ ਜੀ, ਬਸ ਲੱਗੇ ਨਾਨ ਧੋਣ ਲੱਗੇ ਵੀਰ ਜੀ।
ਅੱਛਾ-ਅੱਛਾ। ਹੋਰ ਤੁਸੀਂ ਸੁਣਾਓ ਠੀਕ ਓ।
ਵਧੀਆ-ਵਧੀਆ, ਤੁਸੀਂ ਸੁਣਾਓ ਕੀ ਕਰਦੇ ਪਏ?
ਬਸ ਹੁਨੇ ਹੀ ਰੋਟੀ-ਰੁਟੀ ਖਾਧੀ ਸੀ‌। ਮੈਂ ਕੇਹਾ ਚਲੋ ਪੈਣ ਜੀ ਨੇ ਯਾਦ ਤਾਂ ਕਰਨਾ ਨੀ ਅਸੀਂ ਕਰ ਲਈਏ। ਤੁਸੀਂ ਯਾਦ ਹੀ ਨਈ ਕਰਦੇ। ਮੈਂ ਸੁਣਿਆ ਤੁਸੀਂ ਕੱਪੜੇ-ਕੁਪੜੇ ਸੀਂਦੇ ਹੋ ਨਾ। ਤਾਂ ਹੀ ਟੇਮ ਨੀ ਲੱਗਦਾ ਤੁਆਨੂੰ।
ਹਾਂਜੀ ਸਹੀ ਗੱਲ ਏ, ਪਲਾਜੋ ਸੀਨ ਦਈ ਸੀਗੀ, ਕਿਸੇ ਦਾ ਆਯਾ ਦਾ ਸੀਗਾ ਸੀਨਾ ਫੇਰ ਓਹ ਸੀਦੀ ਸੀਗੀ।
ਅੱਛਾ-ਅੱਛਾ ਠੀਕ, ਮੈਂ ਕੇਆ ਸੀ ਮੈਂ ਕੇਆ ਚਲੋ ਮੈਂ ਵੀ ਪੈਨ ਜੀ ਕੋਲ ਦੋ ਸੂਟ ਸਵਾਨੀ ਆ ਪਰ ਹੁਨ ਤੁਆਡ ਕੋ ਟੈਮ ਹੀ ਨੀ ਹੈਗਾ ਕੀ ਕਰਾਂ, ਮੇਰਾ ਏਨਾ ਮਨ ਸੀ ਮੈਂ ਕੇਆ ਚਲੋ ਪਰ ਤੁਆਡੇ ਕੋਲ ਟੈਮ ਈ ਨੀ ਲੱਗਦਾ ਪਿਆ ਤੁਆਨੂੰ। ਵੀ ਵੇਲੇ ਨੀ ਹੁੰਦੇ ਪਏ, ਜਦੋਂ ਫੋਨ ਕਰੋ ਕੈਂਦੇ ਕੱਪੜੇ ਸੀ ਰੇ ਨੇ, ਮੈਂ ਕੇਆ ਏਨਾ ਟੈਮ ਨੀ ਹੈਗਾ। ਕੱਰ ਵੀ ਨੀ ਆਏ ਤੁਸੀਂ ਮਿਲਨ।
ਕੋਈ ਨੀ ਆਵਾਂਗੀ, ਲਗਾਵਾਂਗੀ ਚੱਕਰ ਕੋਈ ਨੀ।
ਬੱਚੇ ਵੀ ਕੈਂਦੇ ਪੈ ਨੇ ਦੇਖੋ ਆਏ ਨੀ ਕੱਰ, ਮੈਂ ਕੇਆ ਬੇਟਾ ਓ ਕੱਪੜੇ ਸੀਨ ਚ ਬਿਜ਼ੀ ਹੋਏ ਦੇਨੇ ਕੱਪੜੇ ਦਾ ਬੜਾ ਸੀਜਨ ਚੱਲ ਰੇ
ਤੇਓਰ ਕੀ ਏਨਾ ਸੀਜਨ ਹੈਗਾ ਐ। ਹੋਰ ਅੱਜ ਕੀ ਬਣਾਇਆ?
ਅਸੀਂ ਏ ਮਾਹ ਛੋਲਿਆਂ ਦੀ ਦਾਲ ਬਣਾਈ ਏ ਹੁਨੇ ਰੋਟੀ ਰੋਟੀ ਖਾ ਕੇ ਆਏ ਆ। ਤੁਸੀਂ ਕੀ ਬਣਾਇਆ ਅੱਜ?
ਅਸੀਂ ਵੀ ਮਾਂ ਛੋਲਿਆ ਈ ਦਾਲ, ਪੜਥਾ ਨਾਲ ਚਾਵਲ
ਛ ਅੱਛਾ ਚਲੋ ਵਧੀਆ।
ਹਾਂਜੀ। ਹੋਰ ਬਸ ਵਧੀਆ-ਵਧੀਆ। ਸਭ ਜੀ ਹਾਂਜੀ-ਹਾਂਜੀ। ਹੋਰ ਤਾਡੇ ਬੱਚੇ ਕੀ ਕਰਦੇ ਪਏ ਅੱਜ-ਕੱਲ੍ਹ
ਬਸ ਬੱਚੇ ਹੁਣੇ ਨਹਾ ਕੇ ਆਏ ਜੇ ਰੋਟੀ ਪੈਲੇ ਸਵੇਰੇ ਖਾ ਲਈ ਸੀ। ਹੁਨ ਨਾ ਧੋ ਕੇ ਹੁ ਦੁਪੇਰ ਦੀ ਏਕ ਨੇ ਖਾਧੀ ਏ। ਹੁਨ ਦੁੱਧ ਵਗੈਰਾ ਪੀ ਕੇ ਆਏ ਨੇ ਹਾਂਜੀ। ਹਾਂ ਮੈਂ ਬਸ ਸਭ ਠੀਕ-ਠਾਕ। ਮੌਸਮ ਪੈਨ ਜੀ ਬੋਤ ਗਰਮੀ ਹੋਈ ਦੀ ਏ। ਬੋਤ ਗਰਮੀ ਹੂੰ ਸੋਚ ਰਏ ਸੀ। ਤੁਆਡੇ ਵਧੀਆ ਠੰਡਕ‌ ਹੋਈ ਦੀ ਏ। ਤਾਂ ਈ ਤੁਆਡਾ ਦਿਲ ਨੀ ਕਰਦਾ ਫੇਰ ਆਨ ਤੇ ਮੇਨੂੰ ਲੱਗਦਾ।
ਹਾਂ ਓਈ ਕੋਈ ਨੀ ਲਗਾਵਾਂਗੇ ਚੱਕਰ ਜਰੂਰ ਆਵਾਂਗੇ। ਫਿਕਰ ਕਿਉਂ ਕਰਦੇ ਓ ਤੁਸੀਂ। ਕੋਈ ਨੀ ਆਵਾਂਗੇ ਸ਼ਾਮ- ਸ਼ਾਮੀ ਦੇਖਾਂਗੇ।
ਹਾਂ ਨੀ ਦੇਖਨਾ ਨੀ ਨਾ, ਤੁਸੀਂ ਪ੍ਰੋਗਰਾਮ ਬਨਾਓਗੇ ਤਾਂ ਈ ਆਓਗੇ ਨਾ।
ਹਾਂਜੀ ਕੋਈ ਨੀ।
ਹੋਰ ਥੋੜਾ ਵੇ ਘੱਟ ਕਰਦੋ ਨਾ, ਇੰਨੇ ਕੱਪੜੇ ਸੀਓਗੇ ਥੱਕ ਜਾਓਗੇ ਤੁਸੀਂ।
ਕੋਈ ਨੀ।
ਇੱਕ। ਮੈਂ ਵੀ ਏਕ ਸੂਟ ਸੁਵਾਣਾ ਵੇ ਅਗਰ ਸੀ ਦੋ ਗੇ ਤੁਸੀਂ।
ਹਾਂ ਕੋਈ ਨੀ, ਲੈ ਆਇਓ ਸੀ ਦਾਂਗੀ ਮੈਂ।
ਅਨਾਰਕਲੀ ਸੂਟ ਸੁਵਾਨਾ ਮੈਂ।
ਕੋਈ ਨੀ, ਸੀ- ਸੀ ਦਾਂਗੀ।
ਹਾਂ।
ਤੇ ਓ ਮੈਂ ਫੇਰ ਉੱਪਰ, ਤੁਸੀਂ ਜਿੱਦਾਂ ਹੁਨ ਮੈਂ ਤੁਆਨੂੰ ਇੱਕ ਕੰਮ ਹੋਰ ਕੈਨਾ ਸੀਗਾ ਤੁਆਡਾ ਬੇਟਾ‌ ਓ ਵੀ ਕੰਮ ਕਰਦੈ ਨਾ ਪੇ
ਹਾਂਜੀ। ਐ ਕਰਯੋ ਜਰਾ
ਟੀ- ਸ਼ਰਟਸ ਵਗੈਰਾ ਵੀ ਪ੍ਰਿੰਟ ਕਰਵਾਨੀਆਂ ਸੀਗੀਆਂ।
ਕੋਈ ਨੀ, ਹਾਂਜੀ ਕਰ ਦੇਗਾ।
ਹਾਂਜੀ ਓ ਮੈਂ ਪੇਜ ਦੇਖਿਆ ਸੀ ਇੰਸਟਾ ਤੇ ਉਨਾਂ ਦਾ, ਮੈਨੂੰ ਕਾਫ਼ੀ ਅੱਛੇ ਲੱਗੇ ਡਿਜ਼ਾਇਨ। ਤੇ ਮੈਂ ਕਿਆ ਚਲੋ ਮੈਂ ਪੁੱਛਾਂਗੀ ਦੀ, ਤਾਂ ਈ ਮੈਂ ਫੋਨ ਲਾਇਆ ਸੀਗਾ। ਮੈਂ ਕਿਆ ਚਲੋ ਪੁੱਛਦੀ ਆ ਕਿ ਮੈਂ ਬਣਵਾਣੀ ਐ, ਮੈਨੂੰ ਕੱਠੀਆਂ ਈ ਚਾਈਦੀ ਐ ਮਤਲਬ ਬਾਰਾਂ- ਬਾਰਾਂ ਪੀਸ ਚਾਈਦੇ ਸੀਗੇ, ਬਨਾ ਦੋਗੇ ਕੱਠੇ?
ਹਾਂਜੀ ਬਨਾ ਦੇਗਾ ਜਦੋਂ ਮਰ
ਅੱਜ ਤਾਂ ਮੈਂ ਠੀਕ ਐ! ਤੇ ਟੀ- ਸ਼ਰਟਾਂ ਤੁਆਡੀ ਫੇਰ ਅਪਣੀਆਂ ਹੁੰਦੀਆਂ ਨੇ ਨਾ। ਮਤਲਬ ਕਿ ਲਿਆ ਕੇ ਦੇਨੀ ਪੈਣੀ ਐ।
ਟੀ ਸ਼ਲਟ ਜੇ ਤੁਸੀਂ ਅਪਣੀਆਂ ਲੈ ਸਕਦੇ ਓ ਅਪਣੇ ਮਨਪਸੰਦ ਦੀ ਤੇ ਓ ਬੰਦਾ, ਬ -ਬਨਾ ਦੇਗਾ ਬੱਚਾ। ਤੇ ਫੇਰ ਜੇ ਤੁਸੀਂ ਸਾਡੇ ਕੋਲ ਲੈਣੀਆਂ ਹੋਣਗੀਆਂ ਤੇ ਫੇਰ ਸਾਡੇ ਕੋਲ ਜੇ ਤੁਆਨੂੰ ਪਸੰਦ ਆਂਦੀਆਂ ਤੇ ਫਿਰ ਬੰਦਾ ਐਦਾਂ ਵੀ ਲੈ-ਲੈਂਦਾ ਯਾਂ। ਸਾਡੇ ਕੋਲ ਕੋ-ਟਨ ਦੀ ਹੋ ਗਈ। ਹਾਂ, ਕੋਟਨ ਦੀ ਏ ਤੇ
ਵੈਸੇ ਕੋਟਨ ਚ ਈ ਲੈਨੀ ਏ ਗ - ਦੂਸਰੀ ਨਾ ਗਰਮੀ ਲੱਗਦੀ ਏ।
ਹੂੰ।
ਅੱਗੇ ਮੈਂ ਬਣਵਾਈਆਂ ਸੀ ਨਾ ਕਿਸੇ ਕੋਲੋਂ ਫੇਰ ਦੂਸਰਾ ਫੈਬਰਿਕ ਹੁੰਦੈ ਨਾ ਫਿਰ ਪਾਂਦੇ ਨੀ ਹੈਗੇ। ਤੇ ਮੈਂ ਤਾਂ ਵੈਸੇ
ਤੇ ਕੋਈ ਨੀ ਫੇਰ ਤੁਸੀਂ ਏਦਾਂ ਕਰੋ, ਤੁਸੀਂ ਏਦਾਂ ਕਰੋ ਕਰੋ ਵੀ ਅਪਣੇ ਕੋਲੋਂ ਤੁਸੀਂ ਲੈ ਕੇ ਤੇ ਤੁਸੀਂ ਸਾਨੂੰ ਦੇ ਦੇਣਾ। ਜੇੜਾ ਪ੍ਰਿੰਟ ਕਓਗੇ ਓ ਪ੍ਰਿੰਟ ਤੁਆਨੂੰ ਕੋਈ ਨੀ ਬਨਾ ਦੇਗਾ।
ਠੀਕ ਐ। ਤੇ ਨਾਲੇ ਮੈਂ ਪੁੱਛਣਾ ਸੀ ਸੂਟ ਸ ਤੇ ਵੀ ਅੱਜ-ਕੱਲ ਚੱਲੇ ਨੇ ਨਾ ਪ੍ਰਿੰਟ ਵਗੈਰਾ ਓ ਵੀ ਕਰ ਲੈਂਦੈ ਆ ਤੁਆਡਾ ਬੇਟਾ?
ਹਾਂਜ-ਹਾਂਜੀ-ਹਾਂਜੀ ਕਰ ਲੈਂਦੈ ਓ ਵੀ। ਓਦੇ ਤੇ ਵੀ ਤੁਸੀਂ ਜੇੜਾ ਪ੍ਰਿੰਟ ਕਵੋਗੇ। ਓਦਾ ਵੀ ਤੁਸੀਂ ਜੇੜਾ ਪ੍ਰਿੰਟ ਕਓਗੇ ਗੇ, ਓ ਮੈਂ ਬਣਾ ਦਾਂਗੀ, ਉਹ ਵੀ ਬਣਾ ਦੇਗਾ ਜਿੱਦਾਂ ਤੁਸੀਂ ਕਓਗੇ।
ਠੀਕ ਹੈ ਅੱਛਾ-ਅੱਛਾ। ਚਲੋ ਵਧੀਆ ਫਿਰ ਮੈਂ ਮੈਂ ਜ ਫਿਰ ਉਹਦਾ ਫੈਬਰਿਕ ਮੈਨ ਲਿਆ ਕੇ ਦੇਣਾ ਪੈਣਾ ਸੂਟ ਦਾ ਹੈ ਨਾ ਤੁਹਾਨੂੰ
ਹਾਂਜੀ-ਹਾਂਜੀ।
ਆਹ ਕੋਟਨ ਦਾ ਕੋਟਨ ਤੇ ਮੈਂ ਸੂਟ ਬਣਵਾਣਾ। ਤੇ ਫੇਰ ਮੈਂ ਜਾਂ ਤਾਂ ਪਹਿਲੇ ਬਣਵਾਣਾ ਡਿਜ਼ਾਇਨ ਫੇਰ ਸਟਿਚ ਕਰਾਵਾਂ ਹਨਾ।
ਹਾਂਜੀ ਪਹਿਲੇ ਬਣਾਓਗੇ ਨਾ ਜਿਵੇਂ ਹੁਣ ਤੁਸੀਂ ਕਹੋਗੇ ਗਲਾ ਕੱਢਣਾ ਯਾ ਨੀ ਚੇ ਘੇਰਾ ਹੋ ਗਿਆ, ਬਾਜੂ ਹੋ ਗਿਆ, ਇਹ ਤੁਸੀਂ ਫੇਰ ਮਤਲਬ ਕਿ ਦਰਜ ਜੀ ਵਾਲੇ ਕੋਲ ਨਿਸ਼ਾਨ ਲਗਵਾ ਲਈਓ। ਤੇ ਨਿਸ਼ਾਨ ਲਗਾ ਕੇ ਉਹ ਦਰਜੀ ਆਲੇ ਆਪਣੇ ਹਿਸਾਬ ਨਾਲ ਦੱਸਦੇਗਾ ਨੀ ਗਲਾ ਇੰਨਾ ਲੱਗਣਾ ਤੇ ਥੱਲੇ ਘੇਰੇ ਵਾਲਾ ਬਾਜੂ ਹੋ ਗਈ। ਤੇ ਸਾਈਡ ਤੋਂ ਜਿਵੇਂ ਹਾਂ ਕਾਰਾਜ ਕੂਜ ਜਿਵੇਂ ਰੱਖਦੇ ਨੇ ਓਦਾਂ ਜਿਆ ਸਾਈਡ ਤੇ ਹਾਂ-ਹਾਂ, ਹਾਂ। ਤੇ ਉਹ ਫੇਰ ਤੁਸੀਂ ਦਰਜੀ ਕੋਲੋਂ ਜਿੱਦਾਂ ਤੁਸੀਂ ਡਿਜ਼ਾਇਨ ਪ ਉਹ ਵੀ ਨਿਸ਼ਾਨ ਲਗਵਾ ਲੀ। ਫੇਰ ਉਸ ਸਾਬ ਨਾਲ ਕੋਈ ਨੀ ਫੇਰ ਬਬਰ ਕੱਢ ਦੇਗਾ ਤੁਹਾਨੂੰ।
ਠੀਕ ਹੈ ਤੇ ਨਾਲੇ ਮੈਂ ਪੁੱਛਣਾ ਸੀ ਜਿੱਦਾਂ ਪ੍ਰਿੰਟ ਹੁੰਦਾ ਇਹ ਉੱਤਰ ਤਾਂ ਨੀ ਜਾਂਦਾ ਵਾਸ਼ ਤੋਂ ਬਾਦ।
ਨਈਂ-ਨਈਂ ਉਤਰਦਾ ਤਾਂ ਨੀ ਐ ਪੱਕ ਕਾ ਹੀ ਹੁੰਦਾ ਆ ਪਰ ਇਹਨੂੰ ਤੁਸੀਂ ਮਸ਼ੀਨ ਚ ਨਾ ਨਾ ਧੋਈਓ ਵੀ ਇਹਨੂੰ ਹੈਂਡਵੋਸ਼ ਮਤਲਬ ਹਾਂ ਹੱਥ ਚ ਹੀ ਧੋਣਾ ਆ ਬਸ। ਹਾਂਜੀ-ਹਾਂਜੀ।
ਚਲੋ ਠੀਕ ਹੈ ਫੇਰ ਮੈਂ ਤੁਹਾਨੂੰ ਨਾ ਫੈਬਰਿਕ ਲਿਆ ਕੇ ਤੇ ਫੇਰ ਤੁਹਾਨੂੰ ਮੈਂ ਕੋਰੀਅਰ ਹੀ ਕਰ ਦਾਂਗੀ ਫਿਲਹਾਲ ਤਾਂ ਹੂੰਨ ਟੈਮ ਨੀ ਲੱਗਾ ਲਿਆਉਣ ਦਾ। ਜੇ ਹੁਣ ਲੱਗਾ ਟਾਈਮ ਤੇ ਮੈਂ ਤੁਹਾਨੂੰ ਫੇਰ ਦੇਦਾਗੀ ਆ ਕੇ ਫੇਰ ਤੁਸੀਂ ਭੇਜ ਦੇਣਾ ਮੈਨੂੰ।
ਕੋਈ ਗੱਲ ਨੀ ਜਿੱਦਾਂ ਮਰਜੀ ਕਰਲੋ ਤੁਸੀਂ।
ਹਾਂਜੀ ਤੇ ਤੁਸੀਂ ਉਹ ਫਰਸ਼ੀ ਸਲਵਾਰ ਸੀ ਲੈਂਦੇ ਹੋ।
ਹਾਂਜੀ। ਸੀ ਲੈਨੀ ਫਰਸ਼ੀ ਸਲਵਾਰ ਵੀ ਸਿੰਪਲ ਜੇ-ਜੇ ਸਿੰਪਲ ਬਣਵਾਉਣੀ ਹੈ ਜਿਵੇਂ ਲੋਵਰ ਵਗੈਰਾ ਵਾਕਣ ਹੋ ਜਾਂਦੀ ਹੈ ਉੇ। ਤੇ ਇਲਾਸਟਿਕ ਬੈਲਟ ਪਵਾਉਣੀ ਹੈ ਬੈਲਟ ਵੀ। ਡਿਜ਼ਾਇਨ ਆਪਣਾ ਜਿੱਦਾਂ ਤੁਸੀਂ ਬਣਵਾ ਸਕਦੇ ਹੋ ਹੂੰ।
ਠੀਕ ਹੈ।
ਹਾਂਜੀ ਮੈਂ ਵੀ ਹੁਣ ਕਿਸੇ ਦਾ ਸੀਤਾ ਫਰਸ਼ੀ ਸਲਵਾਰ ਆਲਾ ਸੂਟ।
ਅੱਛਾ-ਅੱਛਾ।
ਹਾਂਜੀ।
ਜ ਮੈਂ ਤੁਹਾਡਾ ਵੇਖਿਆ ਸੀ ਇੱਕ ਤੁਸੀਂ ਪਾਇਆ ਦਾ ਸੀਗਾ ਤੁਹਾਡੀ ਫੋਟੋਆਂ ਦੇਖੀਆਂ ਸੀ ਮੈਂ ਇੰਸਟਾ ਤੇ। ਉਹ ਬੜਾ ਪਿਆਰਾ ਲੱਗਦਾ ਪਿਆ ਹੀ ਸੂਟ ਉਹ ਤੁਸੀਂ ਆਪ ਸਟਿਚ ਕੀਤਾ ਸੀਗਾ।
ਹਾਂਜੀ-ਹਾਂਜੀ।
ਅੱਛਾ-ਅੱਛਾ ਉਹ ਵੀ ਅੱਛਾ ਸੀ। ਸੀਗਾ ਵਧੀਆ ਲੱਗਦਾ ਸੀ ਤੇ ਤੁਸੀਂ ਫੈਬਰਿਕ ਕਿੱਥੋਂ ਲਿਆ ਸੀਗਾ ਉਹ ਵੀ ਸੂਟ ਮਤਲਬ ਸੋਹਣਾ ਸੀਗਾ।
ਬਸ ਇੱਥੋਂ ਹੀ ਫੈਬਰਿਕ ਅ ਇੱਕ ਸਹੇਲੀ ਹੈਗੀ ਉਹ ਮਤਲਬ ਕਿ ਦਿੰਦੀ ਉਹਦੇ ਕੋਲ ਅਸੀਂ ਮਤਲਬ ਲੈ ਲੈਨੇ ਹਾਂ। ਉਹ ਬਣਾ ਬੀ ਵੀ ਹਾਂ, ਉਹ ਕੱਪੜੇ ਦਾ ਕੰਮ ਕਰਦੀ ਹੈ ਨਾ, ਤੇ ਫਿਰ ਉਹਦੇ ਕੋਲ ਹੀ ਅਸੀਂ ਲੈ ਲੈਂਨੇ ਹਾਂ।
ਤੇ ਠੀਕ ਹੈ।
ਹਾਂਜੀ ਹਾਂਜੀ
ਦੀ ਕੁਆਲਿਟੀ ਵਗੈਰਾ ਸਭ ਵਧੀਆ ਹੁੰਦੀ ਏ
ਹਾਂਜੀ ਵਧੀਆ ਵੀ ਹੁੰਦੀ ਏ
ਕੰਮ
ਹਾਂਜੀ ਵਧੀਆ ਆ ਉਹਦੀ, ਕਿੰਨੇ ਵਾਰੀ ਉਹਦੇ ਕੋਲ ਕੱ ਕੱਪੜੇ ਲਿੱਤੇ ਆ, ਪਾਏ ਆ, ਸੀਤੇ ਆ, ਦਿੱਤੇ ਵੀ ਏ, ਕਿਸੇ ਨੂੰ ਤਾਂ ਵੀ ਮਤਲਬ ਕੀ ਕਿਸੇ ਦੀ ਸ਼ਿਕਾਇਤ ਨੀ ਆਈ, ਮਤਲਬ ਏਦਾਂ ਆ ਹਾਂਜੀ
ਚਲੋ ਕੋਈ ਨੀ ਫਿਰ ਮੈਨੂੰ ਤੁਸੀਂ ਨਾ ਉਹਨਾਂ ਦਾ ਨੰਬਰ ਦੇਣਾ ਹੈਨਾ, ਉਹ ਵਾਲੇ ਤੁਹਾਡੀ ਫਰੈਂਡ ਦਾ ਤੇ ਮੈਂ ਇੱਕ ਦੋ ਸੂਟ ਲੈਣੇੇ ਆ, ਮੈਂ ਫਿਰ ਫਿਰ ਉਹਨਾਂ ਕੋਲ ਲੈਲਾਂਗੇ ਹੈਨਾ, ਤੁਸੀਂ ਮੈਨੂੰ ਵਟਸਅਪ ਤੇ ਨੰਬਰ ਭੇਜਨਾ ਉਹਨਾਂ ਦਾ ਤੇ ਫੇਰ ਮੈਂ ਉਹਨਾਂ ਤੋਂ ਲੈ ਲਾਂ ਕੋਈ ਲੈਸ ਵਗੈਰ ਦੇ ਦੇਣਗੇ ਨਾ ਡਿਸਕਾਊਂਟ ਤੇ
ਹਾਂ ਹਾਂ, ਉਹ ਤੇ ਮੈਂ ਕਹਿ ਦਾਂਗੀ ਨਾ ਹਾਂਜੀ, ਉਹਨਾਂ ਨੂੰ ਤੇ ਮੈਂ ਕਹਿ ਦਾਂਗੀ ਆਪੇ, ਉਹ ਕਰ ਲੈਣ
ਹਾਂ ਤੁਸੀਂ ਹਾਂ ਤੁਸੀਂ ਵੀ ਗੱਲ ਕਰ ਲੈਣਾ ਨਾ ਪਹਿਲੇ ਬੀ ਏਦਾਂ ਏਦਾਂ ਮੈਂ ਲੈਣੇ ਆ ਏਦਾਂ ਸੂਟ, ਤੇ ਜੇ ਡਿਸਕਾਊਂਟ ਤੁਹਾਡੇ ਨਾਅ ਤੇ ਥੋੜਾ ਹੋਰ ਜ਼ਿਆਦਾ ਮਿਲ ਜੇਗਾ, ਹੋਰ ਕੀ
ਹੰ
ਹਾਂ, ਬਸ ਸ਼ਿਕਾਇਤ ਨਾ ਆਏ ਕੱਪੜੇ ਦੀ
ਨਹੀਂ ਨਹੀਂ, ਸ਼ਿਕਾਇਤ ਨਹੀਂ ਆਂਦੀ, ਮੈਂ ਜਿੰਨੇ ਵੀ ਕਿਸੇ ਨੂੰ ਦਿੱਤੇ ਆ ਨਾ ਸਭ ਦੇ ਮਤਲਬ, ਵੀ ਉਹਨਾਂ ਨੇ ਮੈਨੂੰ ਕੁੱਛ ਕਿਹਾ ਨੀ ਕਹਿ ਰਹੇ ਸੀ ਵੀ ਵਧੀਆ ਆ ਮੈਨੂੰ ਹੋਰ ਵੀ ਮੰਗਵਾ ਦੇਣਾ ਮੈਂ ਕੋਈ ਨੀ, ਮੈਂ ਮੰਗਵਾ ਦਾੰਗੀ
ਹਾਂ, ਦੇਖੋ ਭੈਣਜੀ ਕੁਆਲਿਟੀ ਵਧੀਆ ਹੋਏ, ਤੇ ਬੰਦਾ ਫਿਰ ਆਪੇ ਦੁਬਾਰਾ ਮੰਗਾਂਦਾ ਏ ਚੀਜ਼ ਘਟਿਆ ਹੋਏ ਨਾ, ਫਿਰ ਦੁਬਾਰਾ ਬੰਦਾ ਲੈਂਦਾ ਵੀ ਨਹੀਂ ਫਿਰ ਮਨ ਵੀ ਨਹੀਂ ਕਰਦਾ, ਹਾਂਜੀ ਓਹੀ ਮੈਂ
ਹਮ ਪੈਸੇ ਵੀ ਲਾਣੇ ਆ ਬੰਦਾ ਕੋਈ ਕੋਈ ਨਹੀਂ ਲਾਵਾਂਗੀ ਚੱਕਰ, ਕੋਈ ਨੀ ਆਵਾਂਗੀ
ਆਹ ਥੋੜਾ ਜਿਹਾ ਰਿਲੈਕਸ ਹੋਜੇ ਨਾ ਕੱਪੜੇ ਸੀ, ਹੋਗੇ ਹੋਣੇ ਕੱਪੜੇ ਕਿ ਹਜੇ ਤੁਹਾਡੇ ਰਹਿੰਦੇ ਨੇ
ਬਸ, ਹਜੇ ਤੇ ਸ਼ੁਰੂ ਕੀਤੇ ਸੀਗੇ
ਬਸ ਉਹ ਹਾਂਜੀ, ਉਹ ਸ਼ੁਰੂ ਕੀਤੇ ਸੀਗੇ, ਆ ਹੁਣੇ ਬੈਠੀ ਸੀ ਹੋ ਗਏ ਪੰਜ ਦਸ ਮਿੰਟ ਬੈਠ ਠੀ ਸੀਗੀ, ਤੇ ਲੋਵਰ ਵਗੈਰਾ ਸੀਤਾ ਆ ਲੈਂਸ ਲਗਾ ਕੇ ਤੇ ਉਹ ਸੀ ਤਾਂ, ਫਿਰ ਇੱਕ ਕਮੀਜ਼ ਸੀਤੀ ਸੀਗੀ ਰਾਤੀ, ਹਾਂ ਲੈਸ ਲੂਲਸ ਲਗਾ ਕੇ ਫਰਸ਼ੀ ਸਲਵਾਰ ਬਣਾਈ ਸੀਗੀ ਤੇ, ਹੁਣ ਹਾਂਜੀ ਹਾਂਜੀ ਹਾਂਜੀ ਤੇ ਹੁਣ ਕਿਸੇ ਦਾ ਪਲਾਜ਼ੋ ਸੀਤਾ ਸੀਗਾ, ਹਾਂਜੀ ਹਾਂਜੀ
ਤੁਸੀਂ ਆਣਾ ਈ ਏ ਘਰ ਤੇ ਮੈਂ ਸੂਟ ਦਿਖਾਵਾਂਗੀ ਦੇਖ ਕੇ ਮੈਨੂੰ ਦੱਸ ਦੇਣਾ ਨੀ ਤੇ ਤੁਸੀਂ ਸੀ ਦੋਗੇ ਤੇ ਬੜੀ ਵਧੀਆ ਗੱਲ ਏ ਬਾਕੀ ਇਹ ਤਾ ਸਵਾਲਾਂਗੀ ਫਿਰ ਮੈਂ ਬਾਹਰੋਂ ਈ
ਕੋਈ ਨ ਸੀ
ਚਲੋ ਠੀਕ ਏ ਫਿਰ ਮੈਂ ਤੁਹਾਨੂੰ ਤੁਸੀਂ ਹੁਣ ਬਣਾ ਲੈਣਾ ਸ਼ਾਮ ਨੂੰ ਪ੍ਰੋਗਰਾਮ ਪੱਕਾ ਈ ਸਮਝਾ ਨਾ ਫਿਰ ਮੈਂ
ਕੋਈ ਨੀ ਦੇਖਦੀ ਆ, ਮੈਂ ਤੁਹਾਨੂੰ ਫ ਕੋਈ ਨੀ ਤੁਹਾਨੂੰ ਫੋਨ ਕਰਦਾਗੀ, ਜਦੋਂ ਆਣਾ ਹੋਏਗਾ
ਹਾਂ, ਚਲੋ ਠੀਕ ਏ, ਫਿਰ ਚੰਗਾ ਹਾਂਜੀ ਸਤਿ ਸ਼ੀ ਕਾਲ
ਭੈਣ ਜੀ ਸਤਿ ਸ਼੍ਰੀ ਅਕਾਲ